ਹਾਂਜੀ ਸਤਿ ਸ੍ਰੀ- ਸਤਿ ਸ੍ਰੀ ਜੀ ਹੋਰ ਵਧੀਆ?
ਹਾਂਜੀ ਵਧੀਆ ਤੁਸੀ ਸੁਣਾਓ ਠੀਕ ਹੋ।
ਸਭ ਵਧੀਆ ਸਟ੍ਰੀਟਾ
ਬਾਲ ਬੱਚੇ ਠੀਕ ਨੇ?
ਹਾਂਜੀ- ਹਾਂਜੀ
ਅੱਛਾ ਹੋਰ ਕੀ ਕਰਦੇ ਪਏ ਸੀ?
ਬਸ ਬੈਠੇ ਸੀ ਮੈਂ ਕਿਹਾ ਗੱਲਬਾਤ ਕਰ ਲਇਏ ਥੋੜੀ ਦੇਰ ਫਿਰ ਕੰਮ ਲੱਗਣੇ ਦੁਬਾਰਾ ਰੋਟੀ ਥੱਲੇ ਰੋਟ ਟੀ ਖਾਦੀ ਥੱਲੇ ਉਤੱਰ ਜਾਏ
ਰੋਟੀ ਖਾਧੀ ਥੱਲੇ ਉੱਤਰ ਜੇ ਸਹੀ ਗੱਲ ਜਦ ਤੱਕ ਫੋਨ ਤੇ ਗੱਲ ਨਾ ਹੋਏ ਤਾਂ ਤੱਕ ਫੋਨ ਨੀ ਆ ਰੋਟੀ ਨੀ ਹਜਮ ਹੁੰਦੀ ਨਹੀਂ ਜਨਾਨੀਆਂ ਦੀ ਆਦਮੀ ਸਹੀ ਕਹਿੰਦੇ ਨੇ
ਐਡਮਿਟ ਕਰ ਲੀ ਹੈ ਲੇਕਿਨ ਮੈ ਮਜਬੂਰੀ ਹੋ‌ ਗਈ ਸੀ ਜੇ ਦਂਵਾਈ ਕਰਨ ਦੀ-
ਮੈਂ ਸਿਮਰ ਕੇ ਮੈਂ ਕਿਹਾ ਮੈਂ ਕਿਹਾ ਸਿਮਰ ਕਿਸ ਵੀ ਲੜਦੀ ਦੇਖ
ਕੀ ਬਣਾਇਆ ਅੱਜ?
ਬਸ ਹੁਣ ਬਣਾਾਨੇ ਆਾਂ ਸਬਜ਼ੀ ਬਣਾਣ ਚੱਲੀ ਹਾਂ ਬਸ
ਅੱਛਾ- ਅੱਛਾ- ਅੱਛਾ
ਹਾਂਜੀ ਹੋਰ ਵਧੀਆ ਸਭ। ਮੈਂ ਤਾਂ ਕੱਪੜੇ ਕਡੇ ਹੋਏ ਨੇ ਧੋਣ ਵਾਲੇ ਕੱਪੜੇ ਸੋਚ ਰਹੀ ਧੋਵਾਂ ਨਾ ਧੋਵਾਂ।
ਹਾਂ ਕੱਪੜਿਆਂ ਨਾਲ ਹੀ
ਇਕ ਡ
ਕੱਪੜੇ ਭਾਂਡੇ ਕੰਮ ਵੈਸੇ ਸਾਰੇ ਕੋਈ ਕੰਮ ਆਣਾ ਚੰਗਾ ਨੀ ਹੁੰਦਾ ਨਹੀਂ ਪਹਿਲੇ ਸਫਾਈਆਂ ਕਰੋ ਉੱਠਦੇ ਸਮਾਨ ਸਮੇਟੋ ਸਾਰਾ ਡਸਟਿੰਗ ਕਰੋ ਆ ਦਿਨਬਾਰਾ ਤਾਂ ਵੱਜ ਜਾਂਦਾ ਨ ਸਫਾਈ ਹ ਜੀ ਉਸ ਤੋਂ ਬਾਅਦ ਫ ਰੋਟੀ ਦਾ ਤਿਆਰ ਹਾਂ ਰੋਟੀ ਦਾ ਸ਼ੁਰੂ ਹੋ ਬੰਦਾ ਥੋੜ੍ਹੀ ਦੇਰ ਲੇਟ ਦਾ ਹੋੇ ਦੁਪਹਿਰੇ ਰੋਟੀ ਬਣਾ ਕੇ ਚਾਰ ਵੱਜ ਜਾਂਦੇ ਨੇ ਫ ਨਾਲੇ ਰਾਤ ਦੀ ਸੋਚਿਓਨ ਕੀ ਬਣਾਉਣਾ
ਹਮ ਸਹੀ ਗੱਲ ਆ ਉਹੀ ਮੰਮੀ ਕਹਿੰਦੇ ਸੀ ਕਹਿੰਦੇ ਪਿੰਕੀ ਤੂੰ ਬਹਿੰਦੀ ਨੀ ਆਉਂਦੀ ਨਾਲ ਰਸੋਈ ਵੜ ਜਾਂਦੀ ਮੈਂ ਕਿਹਾ ਮੰਮੀ ਕੀ ਕਰਾਂ ਬੈਠਣ ਦੀ ਯਿਆਦਤ ਨੀ ਪਈਗੀ ਮੈਂ ਕਿਹਾ ਬੈਠ ਗ ਨਾ ਬੈਠ ਜਾਊਗੀ ਆਦਤ ਪ ਨਾ ਚੱਲਣ ਦੀ ਕੰਮ ਕਰਨ ਦੀ ਤੇ ਮੈਂ ਕਿਹਾ ਬੈਠਾ ਨੀ ਜਾਂਦਾ ਹਾਂ ਪੇਕੇ ਗਏ ਸੀ ਰੇ ਮੰਮੀ ਨੂੰ ਉੱਥੇ ਜਾਣਾ ਸੀ ਉਦੇੈਪੁਰ ਪੇਕੇ ਉਹੇ ਭਤੀਜੇ ਦਾ ਐਕਸੀਡੈਂਟ ਵਗੈਰਾ ਹੋਇਆ ਤੋਂ ਕਹਿੰਦੇ ਪਤਾ ਕਰਨ ਜਾਣਾ ਤੇ ਤੂੰ ਆ ਜਾ ਪੰਦਰਾਂ ਦਿਨ ਵਸ ਫਿਰ ਮੈਂ ਆ ਜਾਗੀ ਚਲੇ ਜਾਏ ਤਾਂ ਮੈਂ ਪਹੁੰਚੀ ਸੀ ਉਹ ਦੂਜੇ ਦਿਨ ਤੇ ਉਹ ਨਿਕਲੇ ਸੀ।
ਅੱਛਾ- ਅੱਛਾ ਹੋਰ ਭੈਣਾਂ ਸਭ ਠੀਕ ਨੇ। ਆਉਂਦੀ ਨੀ ਫੇਿਰ, ਕਿੰਨੇ ਦਿਨ ਰਹੀ ਸੀ? ਪੇਕੇ ਆਈ ਸੀ ਤੂੰ।
ਕਹਿ ਤੇ ਰਹੀ ਹਾਂ।
ਅੱਛਾ ਅੱਛਾ।
ਕਿੰਨੇ ਜਣੇ ਨਾਲ ਸੀ। ਮੇਰੇ ਤੇ ਮੇਰਾ ਕਿ ਜੇਠਾਨੀ ਨੇ ਮਕਾਨ ਵਗੈਰਾ ਪਣਾ ਹੈ ਨਾ। ਤੇ ਉਹ ਮਿਸਤਰੀ ਵਗੈਰਾ ਨੇ ਆਉਣਾ ਸੀ ਪਿੱਛੋ। ਹਾਂ ਉਹ ਹਾਂ, ਆਪਣਾ ਪਾ ਰਹੀ ਹੈ ਨ ੳਹ। ਤੇ ਉਹ ਕਹਿੰਦੇ ਸੀ ਤੇ ਇਹਨਾਂ ਦਾ ਘਿਓ ਅਚਾਰ ਉਥੇ ਪਏ ਸੀ ਕੰਮ ਕਰਦੇ ਆ ਨਾ
ਅੱਛਾ।
ਤੇ ਕਹਿੰਦੇ ਸੀ ਵੀ ਜਾਣਾ ਪਏਗਾ ਸਮਾਨ ਸੁਮੂਨ ਕੱਢਣਾ ਹੈ। ਨਹੀ ਤਾਂ ਫੋਨ ਆ ਜਾਣਾ, ਵੀਰ ਜੀ ਫੋਨ ਤ ਪਹੁੰਚ ਗਿਆ ਸੀ। ਸਮਾਨ ਸਮੂਨ ਕੱਡ ਨਾ ਤੇ ਅਸੀ ਰੁੱਕੇ ਨੀ ਅਸੀਂ।
ਅੱਛਾ।
ਰੁਕਣਾ ਸੀਂ ਰੁਕ ਹੀ ਨਹੀਂ ਪਾਏ।
ਹੂੰ।
ਸੋਚਿਆ ਥੋੜਾ ਅੱਗੇ ਵੀ ਨਿਕਲ ਜਾਣੇ ਆਂ, ਅਮਿ੍ਤਸਰ ਮੱਥਾ ਟੇਕ ਲੇ ਵਾਂਗ ਜੈਪੁਰ ਤੋ
ਬੜਾ ਮੁਸ਼ਕਿਲ ਹੈ। ਨਹੀਂ। ਗਈ ਸੀ ਤੇਰਾ
ਕਿੱਥੇ ਰਹਿੰਦੇ? ਆਂਦੇ ਜੋ ਹੋ ਗਏ ਇਹਨਾਂ ਦੇ ਮਕਾਨ ਕਰਨਾ ਸੀ ਵੀ ਸਮਾਨ ਸਮੂਨ ਕਹਿੰਦੇ ਸਮਾਨ ਕਡਵਾਓ ਇੱਧਰ ਆ ਕੇ ਵਾਪਸ ਤੇ ਆਵੇ
ਇਕੱਠੇ ਘਰ ਚ ਬੜਾ ਮੁਸ਼ਕਿਲ ਹੈ ਨਿਕਲ
ਕੂੜਾ ਔ ਚ ਸ਼ਰਦਾ
ਹੂੰ
ਨਿਕਲਣਾ ਬੜਾ ਔਖਾ ਦਸ
ਹੂੰ
ਚਲੇ ਸੀਂ
ਹੋ ਹਾਂ ਸਭ ਵਧੀਆ ਚੱਲ ਰਿਹਾ ਵਸ
ਸਦੇ ਹੋ ਤੁਸੀਂ ਮਤਲਬ ਕੇ ਸਿਲਾਈ ਆਉਂਦੀ ਏ
ਹਾਂ ਸੀ ਲੈਂਦੀ ਹਾਂ ਬਾਹਰ ਦੇ ਵੀ ਸੀ ਲੈਂਦੀ ਹਾਂ ਘਰ ਆਪਣੇ ਤਾਂ ਸੀਦੇ ਹੀ ਆ
ਹਮ ਤੇ ਮਤਲਬ ਦਿਨ ਚ ਇੱਕ ਦਿਨ ਚ ਨਿਕਾਲ ਦੋਗੇ ਸੂਟ
ਚ ਨਹੀਂ ਨਿਕਲਦਾ
ਅੱਛਾ ਉਹ ਹੋ ਹਾਂਜੀ ਤਰ੍ਹਾਂ ਬੋਲੋ ਬਾਈ
ਇੱਕ ਦਿਨ ਕਟਿੰਗ ਕਰਾਂਗੀ ਇੱਕ ਦਿਨ ਸੋਚਾਂਗੀ ਸੀਵਾਂ ਨਾ ਸੀਵਾ
ਕੀ ਕਰੋਗੇ ਕਿਵੇਂ ਦੋਗੇ ਫੇਿਰ
ਐਵੇਂ ਇੱਕ ਨਾ ਮੰਨ ਕੱਪੜੇ ਆਏ ਦੋ ਸੂਟ ਆਏ ਦੇ ਸੀ ਕਿਸੇ ਦੀ ਬੁੱਧਵਾਰ ਦੇਣੇ ਨੇ ਜੇ ਮੈਂ ਕਟਿੰਗ ਕਰਨੀ ਸੀ ਇੱਕ ਸੂਟ ਕਟਿੰਗ ਕੀਤਾ ਤੇ ਫੇਰ ਮੈਂ ਕਿਹਾ ਚੱਲ ਫੋਨ ਤੇ ਗੱਲ ਕਰ ਲਾ ਲਾਈਟ ਟ ਬੰਦ ਹੋ ਗਈ
ਅੱਛਾ ਅੱਛਾ ਮੋਟਰ ਲੈਣੀ ਮਸ਼ੀਨ
ਬੰਦ ਹੋ ਗਈ ਲਾਈਟ ਫੇਿਰ ਰੌਣਕੀ ਆਲਸ ਆ ਜਾਂਦਾ ਫਿਰ ਰੋਟੀ ਦਾ ਟੈਮ ਹੁੰਦਾ ਵਿੱਚ ਵਿੱਚ ਵੇਖਣਾ ਵੀ ਹੁੰਦਾ ਨਾਲ ਰੋਟੀ ਸਬਜ਼ੀ ਦਾ ਵੀ ਗੁੜੀਆਂ ਜਾਂਦੀ ਇੱਥੇ ਕੋਲੇਜ ਤੇ ਫਿਰ ਹਾਂ ਛੁੱਟੀ
ਅੱਛਾ ਅੱਛਾ ਅੱਛਾ ਅੱਛਾ ਤੇ ਵੈਸੇ ਕੰਮ ਕੁਮ ਤਾਂ ਕਰ ਲੈਂਦੇ ਹੋਏ ਗੇ ਹੈਲਪ ਤਾਂ ਕਰਵਾ ਦਿੰਦੀ ਹੋਗੀ ਤੁਹਾਡੀ
ਕਮ ਕਾਰ ਤਾਂ ਲੈਂਦੀ ਪਰ ਹੁਣ ਨਾ ਅੱਜ ਕੱਲ ਅਸੀਂ ਨੂੰ ਕੰਮ ਦਿੰਦੇ ਨੀ ਪਏ ਉਹ ਆਉਂਦੀ ਤੇ ਫੇਰ ਉੱਥੇ ਚਲੀ ਜਾਂਦੀ ਉਹ ਟ ਉਹ ਕਮ ਕੰਪਿਊਟਰ ਦਾ ਕੋਰਸ
ਅੱਛਾ ਅੱਛਾ ਹ
ਕਹਿੰਦੀ ਕੀ ਕਰੇਗੀ ਤੂੰ ਜਦੋਂ ਆਂਦੀ ਸਾਰਾ ਕੰਮ ਹੋਇਆ ਹੁੰਦਾ ਉਸ ਟਾਈਮ ਰੋਟੀ ਖਾਂਦੀ ਨਿਕਲ ਜਾਂਦੀ ਫੇਰ ਫੇਰ ਸ਼ਾਮੀ ਆਉਂਦੀ ਛੀ ੇਛੇ ਸਾਡੇ ਛੇ ਵਜੇ ਫੇਿਰ ਉਸ ਟਾਈਮ ਤੈਨੂੰ ਪਤਾ ਫੇਿਰ ਆ ਕੇ ਫਿਰ ਰਾਤ ਦਾ ਉਹ ਕਰਦੀ ਰਾਤੀ ਫੇਿਰ ਮੇਰੇ ਕੋਲ ਹਿੰਮਤ ਨੀ ਹੁੰਦੀ ਕੁੱਛ ਕਰਨ ਦੀ ਹਾਂ ਰਾਤੀ ਫੇਰ ਰੋਟੀ ਖਾਂਦੇ ਹ ਇਹਨਾਂ ਨੂੰ ਜਾਂ ਬਈ ਮੇਰੇ ਨਾਲ ਚੱਲ ਸੈਰ ਕਰਨ ਕਲਿਆਂ ਮੇਰਾ ਮਨ ਨਹੀਂ ਲੱਗਦਾ। ਫਿਰ ਉਹ ਸੈਰ ਕਰਕੇ ਆਨੀ ਆ ਫੇਰ ਥੱਕ ਜਾਨੀ ਆਂ। ਫਿਰ ਕੁਛ ਨੀ ਮਨ ਕਰਦਾ ਕਰਨ ਅਸ-
ਹੂ ਵਧੀਆ ਬਲਕੀ ਰੋਟੀ- ਕਿਤੇ ਬਾਅਦ ਥੋੜਾ ਘੁੰਮ ਆਂਦੇ ਨਾ-
ਹਾਂ, ਨਹੀਂ ਇਹਨਾਂ ਨੂੰ ਨਾ ਰੋਟੀ ਹਜ਼ਮ ਨੀ ਹੁੰਦੀ ਇਸ ਤਰ੍ਹਾਂ। ਏਕ ਫੁਲਕਾ ਖਾਣਗੇ ਚਾਰ ਪੰਜ ਇੱਧਰ ਕਲੋਨੀ ਦੇ ਚੱਕ- ੱਕਰ ਲਾਣਗੇ।
ਹੂੰਅ- ਹੂੰਅ ਵਧੀਆ ਨੀਂਦ ਫਿਰ ਥਕਾਨ ਵਧੀਆ ਆਂਦੀ ਆ। ਹੂੰ -ਸਵੇਰੇ ਕਿੰਨੇ ਵਜੇ ਉਠ ਜਾਂਦੇ ਸਵੇ ਸਵੇਰੇ ਕਿੰਨੇ ਵਜੇ ਉਠ ਜਾਂਦੇ ਹੋ?
ਸਵੇਰੇ ਬਸ ਲੇਟ- ਟੀ ਉੱਠਣੀ ਆ।
ਗੁਰਦੁਆਰਾ ਕੋਲ ਆ ਆਵਾਜ ਆਂਦੀ ਹੁਣੀ ਆ।
ਗੁਰਦੁਆਰਾ ਤਾਂ ਕੋਲ ਹੈ। ਬਸ ਅਸੀਂ ਦੂਰ ਐਗੇ ਆ ਗੁਰਦੁਆਰੇ ਤੋਂ। ਹਾਹਾ
ਅੱਛਾ।
ਦੁਪਹਿਰੇ ਕਦੀ ਚਲੀ ਜਾ ਚਲੀ ਜਾ ਨਈ ਤਾਂ ਬੜਾ ਮੁਸ਼ਕਲ ਏ। ਹੂੰ, ਮੈਂ ਸਵੇਰੇ ਜ਼ਿਆਦਾ ਚਲੀ ਜਾ ਨਾ ਚਾਰ- ਪੰਜ ਦਿਨ ਲਗਾਤਾਰ ਚਲੀ ਗਈ ਆਂ। ਛੇ ਦਿਨ ਚਲੀ ਗਈ ਆਂ। ਮੈਨੂੰ ਐਸੀ ਕਿਸੇ ਦੀ ਟੋਕ ਪਈ ਫੇਰ ਉਠ- ਉਠਿਆ ਨੀ ਜਾਂਦਾ।
ਨਾ ਟੋਅ ਦਾ ਕੰਮ ਤਾਂ ਬੜਾ ਹੀ ਖਰਾਬ ਏ। ਪਤਾ ਏ ਰੋਕ ਟੋਕ ਤੋਂ ਪਰੇਸ਼ਾਨ ਆ। ਹਾਹਾ-ਕਿਸੇ ਨੂੰ ਕਹਿ ਨੀ ਸਕਦੇ। ਬਹੁ ਜਦ ਮੈਨੂ ਤੇ ਹੁੰਦਾ ਏ ਮੈਂ ਜੇ ਕਿਸੇ ਨੂੰ- ਤੇਰਾ ਪੂਲ ਕੇ ਵੀ ਨਿਕਲ ਗਈ ਕੱਲ ਉਟ ਗਈ ਸੀ ਚਲੋ ਗਏ ਮੇਰਾ ਮਹੀਨਾ ਨਿਕਲ ਗਏ। ਦੋ -ਦੋਮਹੀਨੇ- ਸੰਭਾਲਣਾ ਬੜਾ ਔਖਾ ਵਿਗੜਦਾ ਤੇ ਇੱਕ ਮਿੰਟ ਨੀ ਲੱਗਦਾ। ਸ ਸਵਾਰਨੇ'ਚ ਮਹੀਨੇ ਸਾਲ ਲੱਗ ਜਾਂਦਾ। ਸਾਲ ਲੱਗ ਜਾਂਦਾ। ਉਹ ਸਾਲ ਵੀ ਕੀ ਮਤਲਬ ਕਿ ਕਿੰਨਾ ਔਖਾ ਹੁੰਦਾ ਬੰਦਾ ਨੂੰ ਸੈਟ ਹੋਣਾ। ਜੇ ਪਤਾ ਨੀ ਕਿ- ਪਹਾੜ ਟੁੱਟ ਗਿਆ। ਬੰਦਾ- ਸੱਟ ਕਿਵੇਂ ਹੋਏਗਾ?
ਸਈ।
ਐ ਹਾਲ ਹੋ ਗਿਆ। ਮ ਫਟਾਫਟ ਲੋ ਲਗਾਂਦੇ ਸੀ ਹੁਣ-
ਹੋਰ
ਬਸ ਵਧੀਆ ਆਉਂਦਾ ਦਰਾਨੀ ਫੋਨ ਵਗੈਰਾ ਗੱਲਬਾਤ ਹੁੰਦੀ ਹੋ ਗਏ
ਦਰਾਣੀ ਆ ਨਹੀਂ ਉਹ ਤਾਂ ਉੱਥੇ ਜੋਬ ਲੱਗੀ ਦੀ ਹੈ ਨਾ ਤੇ ਫਿਰ ਉਹਨ ਟਾਈਮ ਹੀ ਨੀ ਆਉਂਦਾ
ਕਰੀ ਉੱਥੇ
ਪਤਾ ਨੀ ਕੋਈ ਹੋਟਲ ਹੋਟਲ ਚ ਲੱਗੀ ਵੀ ਹੈ ਕੰਮ ਕੁਮ ਕਰਦੀ ਉੱਥੇ ਬੜੇ ਕੰਮ ਆਉਦੇ ਨੇ ਉੱਥੇ ਕੋਈ ਵੀ ਹੇਲਾ ਨੀ ਪੈਂਦਾ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਕੰਮ ਮੇਿਲ ਹੀ ਜਾਂਦਾ ਗੁੜੀਆਂ ਪੜ੍ਹਦੀ ਹੈਏ ਸਕੂਲ ਜਾਂਦੀ ਰਾਤ ਕੱਲੀ ਆਉਂਦੀ ਘਰ ਪਾਪਾ ਉਹਦੇ ਗੁਰਦੁਆਰੇ ਆੁੰਦੇ ਨੇ ਹਾਂ ਗੁਰਦੁਆਰੇ ਗ੍ਰੰਥੀ ਦੀ ਹੈ ਨਾ ਗ੍ਰੰਥੀ ਦੀ ਵੀ ਹੈ ਕੀਰਤਨ ਦੀ ਉਹਨੇ ਸਿਰਫ ਬਹਿਣਾ ਉੱਥੇ ਹ ਹਾਂ
ਤੇ ਪਹਿਲੇ ਦੂਜੀ ਜੋਬ ਸੀ ਉਹਨਾਂ ਦੀ
ਨ ਇਹ ਹੀ ਸੀ
ਸ਼ੁਰੂ ਤੋਂ ਹੀ
ਹਾਂ ਸ਼ੁਰੂ ਤੋਂ ਇਹੀ ਹੈ
ਅੱਛਾ ਥ ਯੂ ਮੈਂ ਤੂੰ ਹੋਟਲ ਹੀ ਸੁਣਿਆ ਸੀ
ਹੋਟਲ ਚ ਮੋਟੀ ਨੇ
ਹੁੰ।
ਵਧੀਆ ਵੇ ਚਲੋ ਲੱਗੇ ਰੇਨ।
ਹੁੰ, ਠੀਕ ਏ, ਓਕੇ, ਸਬ ਦਾ ਟਾਈਮ ਪਾਸ ਹੋ ਰਿਆ।
ਹਾਂ।
ਸਭ ਟਾਈਮ ਪਾਸ ਹੋ ਰਹੇ ਐ।
ਹਾਂ ਟਾਈਮ ਪਾਸ ਹੋ ਰਿਹਾ ਸ
ਈਨੇ ਉਲਝੇ ਪਏ ਕਿਸੇ ਕੋਲ ਟਾਈਮ ਨੀ ਕਿਸੇ ਆਸਤੇ।
ਤੇ ਇੰਡੀਆ ਚ ਲੋਕ ਵੇਲੇੇ ਹੁੰਦੇ ਨੇ ਉਥੇ ਤੇ ਬਾਹਰ ਕੋਈ ਨੀ ਵੇਲਾ ਹੁੰਦਾ।
ਤੇ। ਅਤੇ ਆਪਾ ਆਪਣੀ ਮਜੀ ਨਾਲ ਖਾ ਪੀ ਕੇ ਸੋਂ ਸੋ ਤੇ ਜਾਂਨੇ ਆ ਕਮ ਸੇ ਕਮ।
ਸਹੀ ਗੱਲ ਐ ਉੱਥੇ ਤਾਂ ਬੜਾ ਮੁਸ਼ਕਿਲ ਏ ਬਈ ਅੱਜ ਖਾਲ ਲੀ ਤੇ ਕੱਲ ਦਾ ਸੋਚਨਾ ਪੈਂਦਾ ਵੇ ਬਈ, ਕੱਲ ਕੰਮ ਹੈ ਯਾ ਨਈ ਹੈ ਬੜਾ ਓਖਾ ਐ।
ਤੇ।
ਹੋਰ।
ਬਸ ਵਧੀਆ। ਹੋਰ ਕੀ ਧੁੱਪ ਨਿਕਲੀ ਦੀ ਏ ਪਰ ਇੰਜਰ ਮੌਸਮ ਵੀ ਤੇ ਠੀਕ ਏ ਹਵਾ ਵੀ ਪੱਖੇ ਹੁਨ ਦੇ ਰਹੇਮ ਥੋੜ੍ਹਾ ਮੌਸਮ ਸ ਪੰਖੇ ਦੀ ਹਵਾ ਵੀ ਆਈ ਏ। ਪੱਖੇ ਵੀ ਏਂਜ ਹੋਏ ਪਏ ਸੀ ਜਿਵੇਂ ਕੋਈ ਡੰਡੇ ਨਾ ਹਿਲਦਾਵੇ ਕੋਈ ਡੰਡਾ ਹਿਲਾਂਦਾ। ਬਿਲਕੁਲ ਕੱਟ ਚਲਦੇ ਸੀ। ਹੁਨ ਤੇ ਫੇਰ ਵੀ ਸਪਰੀਟ ਪਕੜੀ ਦੀ। ਹੁਨ ਤਾ ਕੂਲਰ ਵੀ ਚਲਾਆ ਸਾਡੇ ਤੇ ਜ਼ਿਆਦਾ ਪੈਂਦੇ ਜ਼ੇ ਉੱਧਰ ਜ਼ਿਆਦਾ ਸੀ ਜੈਪੁਰ ਦੇ ਕਿਉਂਕਿ ਉੱਥੇ ਪਹਾੜ ਸ ਨਾ ਪੂਰੇ ਉੱਥੇ ਜ਼ਿਆਦਾ ਪੰਜਦੇ ਹ ਵੀ ਚਨਾ ਚਲੇ ਕ ਉਹ ਛੋਟੀ ਕੁੜੀਆਂ ਕੀ ਕਰਦੀ ਕਿ ਕਲਾਸ '
ਛੋਟੇ ਠਰਡਈ ਉਹ ਨਾ ਉੱਧਰ ਗਈ ਦੀ ਆ ਨਾ ਮਿੰਨੀ ਨੇ ਬੁਲਾਇਆ ਸੀ ਕਹਿੰਦੀ ਪਆ ਮੈਨੂੰ ਫੋਨ ਆਇਆ ਸੀ ਬਾਰ ਵਾਰ ਫੋਨ ਆਉਂਦਾ ਸੀ ਬਈ ਆ ਜਾ ਮਾਮੀ ਜੀ ਮੈਂ ਕਿਹਾ ਮੈਂ ਕਿਵੇਂ ਮੈਂ ਨੀ ਅਜੇ ਆ ਸਕਦੀ ਮੇਰਾ ਕੰਮ ਸਾਰਾ ਪਿਆ ਦਾ ਇਸ ਤਰ੍ਹਾਂ ਮੇਰੇ ਕੋਲ ਨਿਕਲਿਆ ਨੀ ਆਦਾ ਕੰਮ ਛੋੜ ਕੇ ਚੰਗਾ ਨੀ ਲੱਗਦਾ
ਤੇ ਵੀਰ ਜਨ ਜਾਂਦੇ ਜਾਂਦੇ ਨੇ ਵੀਰ ਜੇ ਤੋਂ
ਹਾਂ ਚਲੇ ਗੇ ਫ਼ਿਰ ਕਹਿੰਦੇ ਤੂੰ ਨੀ ਜਾਣਾ ਤੇ ਨਾ ਜਾ ਇਹਨੂੰ ਤਿਆਰ ਕਰਦੇ ਫੇਿਰ ਮੈਨੂੰ ਤਿਆਰ ਕਰਦਾ ਨਾਲ ਲੈ ਗਏ ਨਾਲ ਸਾਜਨ ਨਾਲ ਕਿਥੇ ਕੰਮ ਗਏ ਦਿਨ ਸਾਜਨ ਆਪਣਾ ਬਣਾਉਂਦਾ ਨੀ ਪਿਆ ੱਥੇ ਘਰ ਉੱਧਰ ਗਿਆ ਤੇ ਹੈ ਉੱਧਰ ਚਲੇ ਗਏ ਸਾਜਨ ਤੇ
ਜੋ ਪ੍ਰਾਣੀ ਨਿਖ ਦਿਨ ਪ ਰੂਪ ਰ ਕਛ ਹਜ ਹ
ਖ਼ਰਾਬ ਹੋਇਆ ਕੋਲਡ ਹੋਇਆ ਤੈਨੂੰ ਬੜਾ ਠੰਡੇ ਠੁੰਡੇ ਪੀ ਲੈਂਦੀ
ਅੱਛਾ ਬਵਾ ਮੈਂ ਫ ਅੱਛਾ ਹਮ ਮੌਸਮ ਵੀ ਚੱਲ ਰਿਹਾ ਨਾ ਬ ਡ ਪੀ ਲੈਂਦੇ ਗਲੇ ਬੈਠ ਜਾਂਦੇ ਫਿਰ ਬੱਚੇ ਬਰਫ਼ ਜਿਆਦਾ ਖਾਂਦੇ ਗਰਮੇ ਛੋਟੇ ਛੋਟੇ ਦਾ
ਬਰ
ਹੋ ਗਈ ਬਰਫ਼ ਉਹ ਉਹ ਖਰਾਬ ਕਰਦੀ ਆ
ਦੀ ਤੇ
ਅੱਛਾ ਇੰਨੀ ਗਰਮੀ ਦੇ ਅੰਦਰ ਅੱਛਾ ਹਾਂ ਉਹਹੀ ਬੱਚਿਆਂ ਨੂੰ ਆਉਂਦੇ ਆ ਗਰਮੀ ਚ ਜਿਆਦਾ ਲੱਗਦੀ ਆ ਓਕੇ ਓਕੇ ਚਲੋ ਠੀਕ ਜੀ ਜੀ ਸਤਿ ਸ੍ਰੀ ਅਕਾਲ ਓਕੇ ਹਾਂਜੀ ੀ ਓਕੇ ਸਤਿ੍ਰੀ ਅਕਾਲ